ਸਤਿ ਸ਼੍ਰੀ ਅਕਾਲ ਜੀ ਠੀਕ ਹੋ
ਹਾਂਜੀ ਠੀਕ ਤੁਸੀ ਸੁਣਾਓ
ਬਸ ਵਧੀਆ ਹੋਰ ਤੁਸੀਂ ਸੁਣਾਓ ਘਰ ਪਰਿਵਾਰ ਸਭ ਠੀਕ ਠਾਕ
ਹਾਂਜੀ ਸਭ ਵਧੀਆ ਤੁਸੀਂ ਦੱਸੋ
ਸਭ ਵਧੀਆ ਮਾਲਕ ਦੀ ਕਿਰਪਾ ਹੈ।
ਹਾਂਜੀ ਆ ਮੈਂ ਤੁਹਾਡੇ ਨਾਲ ਪੋਲਿਊਸ਼ਨ ਦੇ ਇਫੈਕਟ ਦੇ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਡਿਸਕਸ ਕਰਨਾ ਚਾਹੁੰਦੀ ਹਾਂ
ਕਿਉਂ ਨਹੀਂ ਬਿਲਕੁਲ ਕਰੋ ਤੁਸੀਂ ਪੋਲਿਊਸ਼ਨ ਦੇ ਬਾਰੇ ਡਿਸਕਸ ਕਰੋ ਸਾਡੇ ਨਾਲ ਜੇ
ਹਾਂਜੀ ਜਿਵੇਂ ਤੁਸੀਂ ਵੇਖੀਏ ਕਿ ਅੱਜ ਕੱਲ ਪੋਲਿਊਸ਼ਨ ਕਿੰਨਾ ਜਿਆਦਾ ਫੈਲ ਗਿਆ
ਹਾਂਜੀ
ਕਿਵੇਂ ਵੇਖੋ ਕਿ ਗਾੜੀਆਂ ਕਿੰਨੀਆਂ ਜ਼ਿਆਦਾ ਅੱਜ ਕੱਲ ਹਰ ਕਿਸੇ ਕੋਲ ਆਪਣੀ ਪਰਸਨਲ ਗੱਡੀ ਹੈ।
ਹਾਂਜੀ
ਪਰਸਨਲ ਸਾਨੂੰ ਕੀ ਪੋਲਿਊਸਨ ਜਿਆਦਾ ਜ਼ਿਆਦਾ ਪੋਲਿਊਸ਼ਨ ਕੌਣ ਫੈਲਾ ਰਿਹਾ ਜੀਦੇ ਕੋਲ ਪਰਸਨਲ ਗੱਡੀਆਂ ਹਰ ਕੋਈ ਨਾਲ ਆਪਣੀ ਗੱਡੀ ਯੂਜ ਕਰਦਾ ਪਿਆ
ਹਾਂਜੀ ਹਾਂਜੀ ਦੇਖੋ ਕਿ ਦੇਖੋ ਜਦੋਂ ਘਰ ਕਿਸੇ ਫੈਮਿਲੀ ਵਿੱਚ ਦਸ ਬੰਦੇ ਹੈਗੇ ਨਾ ਤੇ ਜੇ ਦਸ ਅਤੇ ਦਸ ਬੰਦੇ ਆਪਣੀਆਂ ਦਸ ਗੱਡੀਆਂ ਲੈ ਕੇ ਰੋਡ ਤੇ ਨਿਕਲਣਗੇ ਅਤੇ ਪੋਲਿਊਸ਼ਨ ਤੋਂ ਜ਼ਿਆਦਾ ਜ਼ਿਆਦਾ ਹੋਏਗਾ ਫੇਰ
ਬਿਲਕੁਲ ਪੋਲਿਊਸਨ ਟ੍ਰੈਫਿਕ ਹੀ ਬਹੁਤ ਜ਼ਿਆਦਾ ਹੋਣਾ
ਟਰੈਫਿਕ ਵੀ ਬਹੁਤ ਜ਼ਿਆਦਾ ਹੈ। ਚਲੋ, ਕੋਈ ਬੰਦਾ ਕਿਤੇ ਦੂਰ ਜਾ ਰਿਹਾ ਹੈ ਜਾਂ ਕਿਤੇ ਹੋਰ। ਏਜੰਸੀ ਲਈ ਜਾ ਰਹੇ ਹੋ? ਉਹਨੂੰ ਪਰਸਨਲ ਗੱਡੀ ਦੀ ਕਾਫ਼ੀ ਲੋੜ ਹੈ, ਤੇ ਉਹਨੂੰ ਪਰਸਨਲ ਗੱਡੀ ਲੈ ਕੇ ਜਾਣਾ। ਚਾਹੀਦਾ, ਐਸੀ ਕੋਈ ਗੱਲ ਨਹੀਂ ਹੈ। ਬਟ, ਸਾਨੂੰ ਨਾ, ਪਬਲਿਕ ਟਰਾਂਸਪੋਰਟ ਵੀ ਯੂਜ਼ ਕਰਨਾ ਜ਼ਰੂਰ। ਜ਼ਰੂਰੀ ਹੈ ਸਾਡੇ ਲਈ। ਕਈ ਜਗ੍ਹਾ, ਤਾਂ ਦੇਖਿਆ ਜਾਵੇ ਤੇ। ਪਬਲਿਕ ਟ੍ਰਾਂਸਪੋਰਟ ਫ੍ਰਰੀ ਹੈਗਾ। ਤੇ ਕਈ ਜਾਗਾ ਸਾਨੂੰ ਪੈਸਾ ਦੇਣਾ ਪੈਂਦਾ ਹੈ। ਬਟ, ਉਹ ਪੈਸਾ ਵੀ ਇਨਾਫ਼ ਹੁੰਦਾ, ਕੁਝ ਜ਼ਿਆਦਾ ਨਹੀਂ ਹੁੰਦਾ ਕਿਸੇ ਨੂੰ। ਜ਼ਿਆਦਾ ਚਾਰਜ ਕਰਦੇ, ਨਾ। ਤਾਂ, ਜਿਹੜਾ ਪਬਲਿਕ ਟਰਾਂਸਪੋਰਟ ਹੁੰਦਾ, ਉਹ ਹੈ ਵੀ ਵਧੀਆ ਹੈ ਕਿ ਆਰਾਮਦਾਇਕ ਹੈ? ਚਲਦਾ ਹੈ। ਅੱਛੇ ਤਰੀਕੇ ਨਾਲ ਰੁਕਦਾ ਹੈ। ਅੱਛੇ ਤਰੀਕੇ ਨਾਲ ਇਨਸਾਨ ਨੂੰ ਉਤਰਨ ਦੇਣ ਦੀ ਕੋਈ। ਦੇਣ ਦਿੰਦਾ, ਅੱਛੇ ਤਰੀਕੇ ਨਾਲ ਚੜ੍ਹਨ ਦਿੰਦਾ ਹੈ। ਬਹੁਤ ਵਧੀਆ ਟਰਾਂਸਪੋਰਟ ਹੈ ਅੱਜ ਕੱਲ੍ਹ ਦੇ, ਮੈਂ ਦੇਖੇ ਨਾ। ਬਹੁਤ ਵਧੀਆ ਹਨ। ਇਨਸਾਨ ਨੂੰ ਪਬਲਿਕ ਟਰਾਂਸਪੋਰਟ ਵੀ ਯੂਜ਼ ਕਰਨਾ ਚਾਹੀਦਾ ਇਹਦੇ ਨਾਲ ਥੋੜ੍ਹਾ। ਪੋਲਿਊਸ਼ਨ ਘੱਟ ਜਾਂਦਾ ਹੈ, ਰੋਡਾਂ 'ਤੇ ਟ੍ਰੈਫਿਕ ਵੀ ਘੱਟ ਹੁੰਦਾ ਹੈ। ਨੇਗੋਂ ਕਿ ਜਿ ਜਿਨੀਆਂ ਗ ਗੱਡੀਆਂ ਰੋਡਾਂ ਤੇ ਚੜਨਗੇ ਇੰਨਾ ਟ੍ਰੈਫਿਕ ਜ਼ਿਆਦਾ ਹੋਏਗਾ ਤੇ ਜਿੰਨੀਆਂ ਗ। ਗੱਡੀਆਂ ਟਰਾਂਸਪੋ ਘੱਟ ਹੋਣਗੇ ਤੇ। ਰੋਡਾਂ 'ਤੇ ਉਓਨਾ ਹੀ ਟਰਾਂਪੋ ਟਰਾ ਟ੍ਰੈਫਿਕ ਘੱਟ ਹੋਵੇਗਾ।
ਇਨਵਾਇਰਨਮੈਂਟ ਵੀ ਕਿੰਨਾ ਸਾਫ਼ ਹੁੰਦਾ।
ਇਨਵਾਇਰਨਮੈਂਟ ਵੀ ਸਫ਼ ਦੇਖੋ ਅਸੀਂ। ਪੋਲੂਸ਼ਨ ਕਿਸੇ ਵੀ ਟਾਈਪ ਵਿੱਚ ਆਪਾਂ, ਅਹ, ਫੈਲਾਵਾਂ। ਤੋ ਇਨਸਾਨਾਂ ਦੀ ਲਾਈਫ 'ਤੇ ਹੀ ਖ਼ਤਰਾ ਆਏਗਾ ਕਿ? ਜੇ ਪੋਲੂਸ਼ਨ ਆਪਾਂ ਪਾਵਾਂਗੇ, ਤੇ ਪੇੜ ਪੌਦੇ ਵੀ ਸਾਡੇ। ਏ ਜੀ, ਰਹਿ ਗਏ। ਅੱਛਾ। ਨਹੀਂ, ਉਹ ਪੋਲਿਊਸ਼ਨ ਨੂੰ ਫਿਲਟਰ ਕਰ ਸਕੇ, ਰੋਕ ਸਕੇ। ਤੇ ਫਿਰ ਇਨਸਾਨ ਨੂੰ ਪ੍ਰੋਬਲਮ ਤਾਂ ਆਏਗੀ ਹੀ ਆਏਗੀ, ਤੇ ਵਾਤਾਵਰਨ। ਖ਼ਰਾਬ ਹੋਣ 'ਤੇ ਆ ਜਾਏਗਾ, ਅਤੇ ਫਿਰ ਹਵਾ, ਹਵਾ। ਠੰਡੀ, ਤੇ ਇਹ ਇਨਸਾਨਾਂ ਨੂੰ ਕਿੱਥੋਂ ਮਿਲਣੀ ਹੈ? ਹਰ ਜਗ੍ਹਾ ਪੌਲੂਸ਼ਨ ਵਾਲੀ ਵਿ ਮਿਲਣੀ ਹੈ।
ਕੋਈ ਵੀ ਪੋਲਿਊਸ਼ਨ, ਇਨਸਾਨ ਉਹ। ਇਫੈਕਟਿ ਬੈਡ ਇਫੈਕਟਿ ਹੀ ਇਨਸਾਨ ਤੇ ਪੈਣਾ ਜਿਵੇ ਵਾਟਰ ਪੋਲਿਊਸ਼ਨ ਹੋ ਗਿਆ ਵਾਟਰ। ਪਾਣੀ ਤੇ ਲੋਕੀ ਨਦੀਆਂ ਨਾਲ ਹੀ ਕਿੰਨਾ ਗੰਨ ਫੇਕਦੇ ਨੇ ਘਰ ਦਾ ਜੋ ਵੀ ਕਚਰਾ ਵਗੈਰਾ ਸਭ ਲੋਕ ਜਾ। ਕਿ ਨਦੀਆਂ ਵਿੱਚ ਪਾ ਦਿੰਦੇ ਨੇ।
ਹਾਂ।
ਹੂਣ ਕਿ ਵਡੀ ਫੈਕਟਰੀ ਜੌ ਉਹ ਵੀ ਆ ਕੇ ਗੰਦ ਸਾਰਾ ਫ਼ੇਕ ਫੈਕਟਰੀਆਂ ਦਾ ਗੰਦ ਸਾਰਾ ਹੀ ਨਦੀਆਂ ਵਿੱਚ ਆ ਰਿਹਾ ਹੈ, ਅਤੇ ਨਦੀਆਂ ਦਾ ਪਾਣੀ ਅਸੀਂ ਹੀ ਪੀ ਰਹੇ ਹਾਂ। ਸਾਡੇ ਜਾਨਵਰ ਵੀ ਉਹੀ ਪਾਣੀ। ਪੀ ਰਹੇ ਹਾਂ ਅਸੀ ਵੀ ਉਹੀ ਪੀ ਰਹੇ ਹਾਂ ਜਾਨਵਰ ਪੀਣਗੇ ਤੇ ਅਹ ਉਹਦਾ। ਮਿਲਕ ਵਗੈਰਾ ਅਸੀਂ ਕੱਢਾਂਗੇ। ਤੇ ਉਹ ਮਿਲਕ ਅਸੀਂ ਪੀਏੰਗੇ, ਉਹ ਸਾਰਾ ਗੰਦ ਵੀ ਸਾਡੇ ਅੰਦਰ ਹੀ ਜਾਨਾ।
ਹਾਂ ਇਹ ਤਾਂ।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
ਹਾਂ, ਏਦਾਂ ਤਾਂ ਹੁੰਦਾ ਆ। ਅਕਸਰ ਦੇਖਿਆ ਗਿਆ ਕਿ, ਦੇਖੋ, ਜੇ ਆਪਾਂ। ਆਪਣੇ ਨਾਲੇ-ਨਦੀਆਂ 'ਚ ਵੀ ਗੰਦਗੀ ਡਾਲਾਂਗੇ। ਕਲੀਨਿੰਗ ਨਹੀਂ ਰੱਖਾਂਗੇ, ਤੇ ਇਨਸਾਨ। ਦੀ ਲਾਈਫ 'ਤੇ ਹੀ ਖ਼ਤਰਾ ਆਏਗਾ, ਕਿਉਂਕਿ ਸਾਨੂੰ ਤਾਜ਼ੀ ਹਵਾ ਨਹੀਂ ਮਿਲੇਗੀ, ਅੱਛੀ ਹਵਾ ਨਹੀਂ ਮਿਲੇਗੀ। ਤਾਂ, ਇਨਸਾਨਾਂ ਨੂੰ ਬਿਮਾਰੀਆਂ ਘੇਰਨ ਦਾ ਚਾਂਸ ਫਿਰ ਜ਼ਿਆਦਾ ਹੁੰਦਾ ਆ।
ਬਿਲਕੁਲ।
ਅਤੇ ਸਾਨੂੰ ਜਿੰਨਾ ਵੀ ਹੋ ਸਕਦਾ ਸਾਨੂੰ ਅਵੇਅਰਨੈਸ ਫੈਲਾਉਣੀ ਚਾਹੀਦੀ ਹੈ ਕਿ ਆਪਣੇ ਇਰਦ ਗਿਿਰਦ ਆਪਣੇ ਪਾਰ ਆਪਣੇ ਘਰ ਦੇ ਕੋਲ ਚ ਜਿੱਥੇ ਵੀ ਜਿਸ ਵੀ ਸੁੋਸਾਇਟੀ ਆਪਾਂ ਜਾਂਦੇ ਹਾਂ ਕਿਸੇ ਕੰਮ ਕਰਕੇ ਕਿਸੇ ਅ ਰਿਲੇਟਿਵ ਕਰਕੇ ਤਾਂ ਉੱਥੇ ਸਾਨੂੰ ਗੰਦ ਨਹੀਂ ਪਾਉਣਾ ਚਾਹੀਦਾ ਅੱਛਾ ਸਾਫ਼ ਸਫ਼ਾਈ ਰੱਖਣਾ ਚਾਹੀਦਾ ਹੈ ਔਰ ਲੋਕਾਂ ਨੂੰ ਕਿਆ ਨੂੰ ਮਿਲੇ ਕਿ ਹਾਂ ਠੀਕ ਹੈ ਦੇਖੋ ਦੂਜੀ ਸੁੋਸਾਇਟੀ ਤੋਂ ਆਇਆ ਹੋਇਆ ਤੇ ਕਿੰਨਾ ਡਿਸੀ ਪੈਂਦਾ ਸਾਡੀ ਸੋਸਾਇਟੀ ਚ ਆਕੇ ਕੋਈ ਕਮ ਨਹੀਂ ਪਾਉਂਦਾ ਨਹੀਂ ਤਾਂ ਅਕਸਰ ਲੋਕ ਕਹਿੰਦੇ ਕਿ ਸਾਡੀ ਤੋਂ ਆਇਆ ਤੁਹਾਡੀ ਸੋਸਾਇਟੀ ਦੇ ਲੋਕ ਇੰਨੇ ਗੰਦੇ ਨੇ ਇੱਥੇ ਆਉਦੇ ਨੇ ਅਤੇ ਇੱਥੇ ਗੰਦ ਪਉਂਦੇ ਹੈਂ
ਬਿਲਕੁਲ ਪੋਲੀਓਥੀਨ ਵੀ ਸਾਨੂੰ ਯੂਜ ਨਹੀਂ ਕਰਨੀ ਚਾਹੀਦੀ ਪੋਲੀਥੀਨ ਬੈਨ ਹੋਣੀ ਚਾਹੀਦੀਆਂ ਨੇ ਸਾਨੂੰ ਕਰਦੇ ਸਾਨੂੰ ਐਸੀ ਚੀਜ਼ ਯੂਜ ਕਰਨੀ ਚਾਹੀਦੀ ਹੈ ਜੋ ਰੀਸਾਈਕਲ ਹੋ ਸਕੇ ਪੋਲੀਥਨ ਕ ਦੇਖੋ ਸਰਦੀਆਂ ਲੱਗ ਜਾਂਦੀਆਂ ਨੇ ਇਹ ਰੀਸਾਈਕਲ ਨਹੀਂ ਹੋ ਸਕਦੀਆਂ ਡੈਮੇਜ ਨਹੀਂ ਹੋ ਸਕਦੀਆਂ ਬਿਲਕੁਲ ਇਹ
ਡੈਮੇਜ ਨਹੀਂ ਹੋ ਜੇ ਕੱਲ ਇਹਨਾਂ ਨੂੰ ਇਕੱਠਾ ਕਰਕੇ ਸਾਓਗੇ ਸਾੜੋਗੇ ਤਾਂ-ਤਾਂ ਵੀ ਪੋਲਿਊਸ਼ਨ ਵੱਧੇਗਾ ਪੋਲਿਊਸ਼ਨ ਜ਼ਿਆਦਾ ਹੋਏਗਾ ਅਤੇ
ਵਿੱਚ ਅਗਰ ਗਾੜੋਗੇ ਤੇ ਕਦੇ ਨੀ ਸੜਨ-ਸੜਨ ਹੀ ਨੀ ਲੱਗੀਆਂ
ਸੜਨ ਨਹੀਂ ਲੱਗੇ ਤਾਂ ਐਸਾ ਕਰ ਚੀਜ਼ਾਂ ਯੂਸ ਕਰਨੀ ਚਾਹੀਦੀਆਂ ਜੋ ਕੱਲ ਨੂੰ ਮਿੱਟੀ ਬਣ ਜਾਣ ਫੇਰ ਤੋਂ ਆਪਣੇ ਆਪ ਚਾਹੇ ਮਹੀਨੇ ਬਾਅਦ ਛੇ ਮਹੀਨੇ ਬਾਅਦ ਮਿੱਟੀ ਚ ਪਹਿਨਦੇ ਉਹ ਮਿੱਟੀ ਬਣ ਜਾ ਮਿੱਟੀ ਦੇ ਅਕਡਿੰਗ ਹੀ ਉਹ ਭੋਜਨ ਨੂੰ ਉਹਨਾਂ ਨੂੰ ਗਰੋ ਹੋਵੇ ਫ ਸਾਈਲ ਵੀ ਔਰ ਕੋਈ ਈਫੈਕਟ ਨਾ ਪਵੇ ਕਿਸੇ ਇੱਕ ਇਨਸਾਨ ਤੇ ਫ ਕਿਸੇ ਐਗਰੀਕਲਚਰ ਹੋਰ ਬਣਦੇ ਤੇ
ਬਿਲਕੁਲ ਅਸੀਂ ਪੋਲੀਥੀਨ ਯੂਜ ਕਰਦੇ ਹਾਂ ਉਹ ਰੀਸਾਈਕਲ ਨਹੀਂ ਹੋ ਸਕਦੇ ਜਲਾਂਗੇ ਉਹ ਵੀ ਪੋਲਿਊਸ਼ਨ ਪੈਦਾ ਹੋਣਾ
ਪਾਣੀ ਸੱਟਾਂਗੇ ਉਹ ਉੱਥੇ ਵੀ ਜਾਨਵਰਾਂ ਵਗੈਰਾ ਖਾ ਲੈਣੇ ਜਾਨਵਰ ਬਿਮਾਰ ਉਹਨਾਂ ਦੀ ਵੀ ਲਾਈਫ ਤੇ ਇਫੈਕਟ ਪੈਣਾ ਬੈਡ ਇਫੈਕਟ ਹੀ ਪੈਣੈ
ਬੈਡ ਸੂਟ ਪੈਂਦਾ ਹਰ ਇੱਕ ਚਲਾਾਈਫ ' ਬੈਡ ਸੂਟ ਪੈਂਦਾ ਸ ਬਕਸੀ ਲ ਜ ਤੇ ਬੜਾ ਕੁਛ ਦੇਖਣਾ ਹੁੰਦਾ ਹੈ ਇਨਸਾਨ ਨੂੰ ਤੇ ਵਧੀਆ ਤਰੀਕੇ ਨਾਲ ਕੰਮ ਕਾਜ ਕਰਨਾ ਹੁੰਦਾ ਤਾਂ ਸੋਚ ਸਮਝ ਰੱਖਣੀ ਹੁੰਦੀ ਹੈ ਇਨਸਾਨ ਨੂੰ
ਬਿਲਕੁਲ
ਤੇ
ਲੋਕ ਲੋ ਲੋਕਾਂ ਨੂੰ ਖੁਦ ਅਵੇਅਰ ਹੋਣਾ ਚਾਹੀਦਾ ਕਿ ਅੱਜ ਦੇ ਟਾਈਮ ਆਕਸੀਜਨ ਕਿੰਨੀ ਘੱਟ ਹੁੰਦੀ ਪਈ ਹੈ ਗਰਮੀ ਕਿੰਨੀ ਜ਼ਿਆਦਾ ਫੈਲੀ ਪੋਲਿਊਸ਼ਨ ਦੀ ਵਜ੍ਹਾ ਨਾਲ ਗਰਮੀ ਮਿਲਦਾ ਤਾਂ ਹੁਣ ਵੀ ਹੈ
ਸਹੀ ਗੱਲ ਕਿਹਾ ਕਿ ਪੋਲਿਊਸ਼ਨ ਦੇ ਬਾਰੇ ਚ ਕਿਆ ਤੁਸੀਂ ਬਹੁਤ ਵਧੀਆ ਲੈਣਾ ਕਹਿਆ ਔਰ ਗਰਮੀ ਵੀ ਪੋਲਿਊਸ਼ਨ ਨਾਲ ਬੱਧ ਜਾਂਦੀ ਹੈ ਫਿਰ ਜਿਹੜਾ ਸਾਡਾ ਬਾਰਿਸ਼ ਦਾ ਹੋਣ ਦਾ ਇੱਕ ਰੀਸਾਈਕਲ ਸਿਸਟਮ ਹੁੰਦਾ ਸਾਈਕਲ ਸਿਸਟਮ ਹਣ ਇਹ ਵੀ ਖ਼ਰਾਬ ਹੋ ਜਾਂਦਾ ਹੈ ਤੇ ਬਾਰਿਸ਼ ਟਾਈਮ ਤੇ ਨਹੀਂ ਹੁੰਦੀ ਜਾਂ ਬਾਰਿਸ਼ ਕਈ ਵਾਰ ਜ਼ਿਆਦਾ ਹੋ ਜਾਂਦੀ ਹੈ ਫਿਰ ਬੱਦਲ ਫਟਣ ਦੇ ਵੀ ਚਾਂਸ ਜ਼ਿਆਦਾ ਬਣ ਜਾਂਦੇ ਹਨ ਤੇ ਸਾਰਾ ਨਾ ਇਹ ਨੇਚਰ ਦੀ ਵਜਾ ਨਾ ਹੁੰਦਾ ਇਸ ਕੁਦਰਤੀ ਵਜ੍ਹਾ ਨਾਲ ਹੁੰਦਾ
ਕੁਦਰਤ ਖ਼ਰਾਬ ਇਨਸਾਨ ਹੀ ਕਰਦੇ ਪਏ ਨੇ ਨਾ
ਹਮ ਤੇ ਜੇ ਤੁਸੀਂ ਨੇਚਰ ਨੂੰ ਛੇੜ ਰਹੇ ਹੋ ਕੁਦਰਤ ਨਾਲ ਪੰਗੇ ਲੈ ਰਹੇ ਹੋ ਤੇ ਕੱਲ ਫੇਰ ਤੁਹਾਨੂੰ ਕੁਦਰਤ ਨੁਕਸਾਨ ਪਹੁੰਚਾਏਗੀ ਪਹੁੰਚਾਏਗੀ ਤੇ ਕਿਉਂਕਿ ਤੁਸੀਂ ਨੇਚਰ ਨੂੰ ਅੱਛਾ ਰੱਖੋ ਸਾਫ਼ ਸਫ਼ਾਈ ਰੱਖੋ ਤੇ ਤੇ ਨਾ ਪੰਗੇ ਲੋ ਅਤੇ ਫਿਰ ਤੁਸੀਂ ਠੀਕ ਰਹੋਗੇ ਤੇ ਤੁਹਾਡਾ ਸਾਰਾ ਸਿਸਟਮ ਵਧੀਆ ਰਹੇਗਾ
ਬਿਲਕੁਲ ਜਿੱਥੇ ਤੱਕ ਗੱਡੀਆਂ ਦੀ ਗੱਲ ਹੈ ਤੇ ਸਾਨੂੰ ਪ੍ਰਾਈਵੇਟ ਗੱਡੀ ਨਹੀਂ ਯੂਜ ਕਰਨੀ ਚਾਹੀਦੀ ਸਾਨੂੰ ਪਬਲਿਕ ਟਰਾਂਸਪੋਰਟ ਯੂਜ ਪਬਲਿਕ ਟਰਾਂਸਪੋਰਟ ਕਿਸ ਲਈ ਹੈ
ਸਹੀ ਕਿਹਾ ਤੁਸੀਂ ਕਿ ਸਾਨੂੰ ਜ਼ਿਆਦਾ ਪ੍ਰਾਈਵੇਟ ਗੱਡੀਆਂ ਨਹੀਂ ਯੂਜ ਕਰਨੀਆਂ ਚਾਹੀ ਕਈ ਜਾ ਜ਼ਰੂਰੀ ਵੀ ਹੁੰਦਾ ਪ੍ਰਾਈਵੇਟ ਗੱਡੀ ਚਲਾਉਣ ਦੇ ਜਾਂ ਸਕੂਟੀ ਮੋਟਰਸਾਈਕਲ ਕੋ ਹੋਰ ਕਾਰ ਹੋ ਗਈ ਕਿ ਕਈ ਵਾਰ ਸਾਨੂੰ ਨਾ ਪਬਲਿਕ ਟਰਾਂਸਪੋਰਟ ਟਾਈਮ ਤੇ ਨਹੀਂ ਮਿਲਦਾ ਜਾਂ ਇੰਨਾ ਫਾਸਟ ਨਹੀਂ ਚੱਲਦਾ ਕਿ ਸਾਨੂੰ ਉਸ ਟਾਈਮ ਤੇਤੇ ਘੱਟ ਸਮੇ ਤੇ ਕਿਤੇ ਜ਼ਿਆਦਾ ਦੂਰ ਜਾਣਾ ਹੋਵੇ ਤੇ ਸਾਨੂੰ ਪਹੁੰਚਾ ਸਕੇ ਕਿਉਂਕਿ ਉਹ ਸਾਰੀਆਂ ਸਵਾਰੀਆਂ ਦਾ ਵੇਟ ਕਰਦਾ ਹੈ ਭਰਨ ਹੁੰਦਾ ਹੈ ਫਿਰ ਹੀ ਚੱਲਦਾ ਹੈ ਤੇ ਬਟ
ਹਮ
ਹਾਂ ਕਈ ਜਗ੍ਹਾ ਨਹੀਂ ਇਨਸਾਨ ਪ੍ਰੈਫਰੈਂਸ ਕਰਦਾ ਕਿ ਪਬਲਿਕ ਟਰਾਂਸਪੋਰਟ 'ਤੇ ਜਾਈਏ ਪਰਸਨਲ 'ਤੇ ਜਾਈਏ ਠੀਕ ਹੈ ਬਟ ਦੇਖੋ ਜੋ ਵੀ ਗੱਡੀ ਅ ਅਸੀਂ ਤੁਹਾਡੀ ਪ੍ਰਾਈਵੇਟ ਗੱਡੀ ਹੈ ਉਹ ਨਾਲ ਧਿਆਨ ਰੱਖੋ ਕਿ ਉਹਦਾ ਪੋਲਿਊਸ਼ਨ ਅ ਡਾਕੂਮੈਂਟ ਹੋਣਾ ਚਾਹੀਦਾ ਤੁਹਾਡੇ ਕੋਲ ਕੀ ਵਧੀਆ ਜ਼ਿਆਦਾ ਪੋਲਊਸ਼ਨਣ ਤਾਂ ਨਹੀਂ ਫੈਲਾਉਂਦਾ ਇਹ ਧੂੰਆਂ ਤਾਂ ਨਹੀਂ ਮਾਰਦਾ ਜੇ ਗੱਡੀ ਜ਼ਿਆਦਾ ਪਲਿਊਸ਼ਨ ਕਰਦੀ ਹੈ ਤਾਂ ਨੁਕਸਾਨ ਹੈ ਕਿ ਦੇਖੋ ਨਰਮਲ ਥੋੜਾ ਬਹੁਤਾ ਤਾਂ ਹੁੰਦਾ ਹੈ ਕੋਈ ਵੀ ਗੱਡੀ ਤੁਸੀਂ ਚਲਾਓਗੇ
ਬਿਲਕੁਲ ਮੈਂ ਮੰਨਦੇ ਹਾਂ ਕਿ ਐਮਰਜੈਂਸੀ ਲਈ ਪ੍ਰਾਈਵੇਟ ਗੱਡੀ ਜ਼ਰੂਰੀ ਹੈ ਬਟ ਕੁੱਝ ਲੋਕ ਇਹਦਾ ਮਿਸਯੂਜ ਕਰਦੇ ਪਏ ਜਿਵੇਂ ਘਰ ਤੋਂ ਕੋਈ ਦਸ ਕਦਮ ਵੀ ਦੂਰ ਅਗਰ ਸ਼ੋਪ ਹੈ ਤੇ ਲੋਕੀ ਗਰਮੀ ਵਿੱਚ ਉੱਥੇ ਵੀ ਆਪਣੀ ਪ੍ਰਾਈਵੇਟ ਗੱਡੀ ਲੈ ਕੇ ਜਾਂਦੇ ਨੇ
ਹਾਂ ਅਕਸਰ ਦੇਖਿਆ ਗਿਆ ਏਦਾਂ ਕਰਦੇ ਨੇ ਦੇਖੋ ਅੱਜ ਕੱਲ ਕਿਤੇ ਦਸ ਕਦਮ ਵੀ ਕਿਤੇ ਸ਼ੋਪ 'ਤੇ ਜਾਣਾ ਹੋਵੇ ਅਤੇ ਲੋਕੀ ਹਰ ਇੱਕ ਲੋਕੀ ਗੱਲ ਕੀ ਕਰੀ ਕਿਸੇ ਇੱਕ ਦੇ ਇਨਸਾਨ ਦੀ ਜ ਗੱਲ ਕਰੀਏ ਕਿ ਉਹ ਆਪਣੀ ਗੱਡੀ ਕੱਢ ਲੈਂਦਾ ਸਕੂਟੀ ਕੱਢ ਲੈਂਦਾ ਤਾਂ ਚੱਲ ਜਾਂਦਾ ਤੇ ਆ ਜਾਂਦਾ ਹੈ ਤੇ ਏਦੇ ਨਾਲ ਇਨਸਾਨਾਂ ਦੀ ਲਾਈਫ ਤੇ ਵੀ ਥੋੜਾ ਇਫੈਕਟ ਪੈਂਦਾ ਕਿ ਇਨਸਾਨ ਨੂੰ ਚੱਲਣਾ ਥੋੜ੍ਹਾ ਘੱਟ ਹੋ ਜਾਂਦਾ ਹੈ, ਇਨਸਾਨ ਚੱਲਦੇ ਘੱਟ ਨੇ ਫਿਰ। ਇਨਸਾਨ ਦੀ ਲਾਈਫ ਤੇ, ਏ ਦਿੱਕਤ ਆ ਜਾਂਦੀ, ਦੇਖੋ ਇਨਸਾਨ ਜ ਚੱਲੇਗਾ ਜ ਉਹਦੀ ਬ ਬਾਡੀ ਹਰਕਤ ਕਰੇਗੀ, ਐਕਸ਼ਾਂ ਵਿੱਚ ਰਹੇਗੀ। ਤੇ ਓਹ ਫਿਟ ਰਹੇਗੀ ਬੋਡੀ ਨੂੰ, ਇੱਕ ਸਿਗਨਲ, ਇੱਕ ਕਮਾਂਡ ਮਿਲਦਾ ਰਹਿੰਦਾ ਕਿ, ਮੈਂ ਇਹ ਵੀ ਕੰਮ ਕਰ ਸਕਦੀ ਹਾਂ, ਤੇ, ਮੈਂ ਕੱਲ ਕੀੱਤਾ, ਪਰਸੋਂ ਕੀਤਾ ਤੇ ਇੱਕ, ਬ ਡਿਲੀ ਵੀ ਇੱਕ ਸਿਗਨਰ ਹੁੰਦਾ।
ਇਨਸਾਨ ਹੀ ਇਨਸਾਨ ਦੇ ਲਈ ਖ਼ਤਰਾ ਪੈਦਾ ਕਰ ਰਿਹਾ।
ਹਾਂਜੀ-ਹਾਂਜੀ।
ਜਦੋਂ ਸਾਨੂੰ ਪਤਾ ਕੀ, ਕੀ, ਦੇਖੋ ਜਿਵੇਂ ਕਿ, ਪ੍ਰਾਈਵੇਟ ਗੱਡੀ ਯੂਜ ਕਰਨਾ ਮਨਾ ਨਹੀਂ ਏ, ਕਿ ਨਹੀਂ ਕਰੋ ਬਟ ਉਹਦੇ ਲਈ, ਉਸ ਟਾਈਮ ਕਰੋ, ਜਿਸ ਟਾਈਮ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਏ, ਕਿ ਪਬਲਿਕ ਟ੍ਰਾਂਸਪੋਰਟ ਯੂਜ ਇਸ ਟਾਇਮ ਨਹੀਂ ਕੀਤਾ ਜਾ ਸਕਦਾ, ਤੇ ਉਸ ਟਾਈਮ, ਆਪਣੀ ਪ੍ਰਾਈਵੇਟ ਗੱਡੀ ਯੂਜ ਕਰੋ।
ਸਹੀ ਕਿਆ ਕਿ, ਉਸ ਟਾਈਮ ਕਰਨੀ ਚਾਹੀਦੀ, ਜਿਸ ਨਾਲ ਤੁਹਾਨੂੰ ਜ਼ਿਆਦਾ ਜ਼ਰੂਰਤ ਐ, ਜਿਸ ਟਾਈਮ ਕਈਂ ਵਾਰ ਪ੍ਰਾਈਵੇਟ ਗੱਡੀ ਦੀ ਨਹੀਂ ਤੁਹਾਨੂੰ ਜ਼ਰੂਰਤ ਹੈ ਤਾਂ ਘਰ ਹੀ ਰਹਿੰਦੇ ਹੋ, ਤਾਂ ਤੁਸੀ ਉਸ ਟਾਈਮ ਯੂਸ ਨਾ ਕਰੋ। 'ਤੇ ਜੇ ਤੁਸੀਂ ਏਦਾਂ, ਅ ਆਲਸਸ ਯੂਜ ਕਰੋਗੇ, ਤਾਂ ਉਹ ਤਾਂ ਫਿਰ ਪ੍ਰੋਬਲਮ ਹੁੰਦੀ ਹੈ, ਸੋਸਾਇਟੀ ਲਈ ਵੀ ਤਾਂ ਫਿਰ ਟ੍ਰੋਫਿਕ ਲਈ ਵੀ ਹੁੰਦਾ, ਤੇ ਪੌਲੂਸ਼ਨ ਵੀ ਹੁੰਦਾ ਏ, ਤੇ ਕਾਫ਼ੀ ਚੀਜ਼ਾਂ ਦੇਖੀਆਂ ਗਈਆਂ।
ਹੂੰ -
ਹਾਂ, ਦੇਖੋ ਕਿ ਅਜ-ਕੱਲ ਦਾ ਇਨਸਾਨ ਜਲਦੀ ਵਿੱਚ ਹੈਗਾ
ਟੇਮ ਤੇ ਜੌਬ ਤੇ ਪੁੱਜਣਾ, ਟਾਈਮ 'ਤੇ ਆਪਣੇ ਬਿਜਨਸ ਤੇ ਪੁੱਜਣਾ, ਕਈ ਬੱਚੇ ਅਪ ਆਪਣੇ ਹੈ ਟਾਈਮ ਤੇ ਕੋਲਜ ਪੁੱਜਣਾ ਚਾਹੁੰਦੇ ਨੇ, ਸਕੂਲ ਪੁੱਜਣਾ ਚਾਹੁੰਦੇ, ਨੇ ਤਾਂ ਇੰਨੇ ਦੂਰ-ਦੂਰ ਹੁੰਦੇਨ ਤੇ, ਪੈਦਲ ਨਹੀਂ ਪਹੁੰਚਣਾ ਪੌਸੀਬਲ ਹੁੰਦਾ ਸਹੀ ਟਾਈਮ ਤੇ। ਅਤੇ ਉਹਦੇ ਨਾਲ ਕੀ ਆ, ਉਹ ਗੱਡੀਆਂ ਯੂਜ ਕਰਦੇ ਨੇ। ਤੇ ਗੜੀਆਂ ਵੀ ਜ਼ਰੂਰੀਆਂ ਨ, ਆਪਾਂ ਗਡ ਗਡੀਆਂ ਤੋਂ ਵੀ ਹੁਣ, ਦੂਰ ਨਹੀਂ ਰਹਿ ਸਕਦੇ, ਕਿ
ਉਹ ਤਾਂ ਠੀਕ ਹੈ, ਗੱਡੀਆਂ ਅਸੀਂ ਯੂਜ ਕਰਦੇ ਆ ਪਰ ਪਬਲੀਕ ਟ੍ਰਾਂਸਪੋਰਟ ਯੂਜ ਕਰੇ ਨਾ ਪ੍ਰਾਈਵੇਟ ਗੱਡੀ ਯੂਜ ਕਰਦੇ, ਉਹਦੇ ਨਾਲ ਜ਼ਿਆਦਾ ਟ੍ਰੈਫਿਕ ਪੈਦਾ ਹੁੰਦਾ ਹੈ, ਬੱਚ ਬੱਚਿਆਂ ਨੂੰ ਵੀ ਸਕੂਲ ਪਹੁੰਚਣ ਤੱਕ, ਆਫ਼ਿਸ ਵਾਲਿਆਂ ਨੂੰ ਆਫਿਸ ਤੱਕ ਪਹੁੰਚਣ ਲਈ ਟ੍ਰੈਫਿਕ ਦਾ ਕਿਤਨਾ ਵੇਟ ਕਰਨਾ ਪੈਂਦਾ ਏ, ਕਿੰਨੇ ਬੱਚੇ ਟ੍ਰੈਫਿਕ ਵਿੱਚ ਸ ਜਾਂਦੇ ਨੇ।
ਜੀ, ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਾ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।